ਹਾਂਜੀ, ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ ਨੇ।
ਬਸ ਵਧੀਆ, ਤੁਸੀਂ ਸੁਣਾਓ?
ਬਸ ਬਸ ਵਧੀਆ ਸੀ ਵੀ, ਹੋਰ ਤੁਸੀਂ ਸੁਣਾਓ ਕੀ ਕਰਦੇ ਪਏ ਸੀ ਬੱਚੇ ਵਧੀਆ।
ਅੱਛਾ, ਹੁਣ ਛੁੱਟੀਆਂ ਕਿਵੇਂ ਜਾ ਰਹੀਆਂ ਨੇ ਬੱਚਿਆਂ ਦੀਆਂ
ਛੁੱਟੀਆਂ ਬਸ ਬੱਚੇ ਘੁੰਮਣ ਗਏ ਸੀ। ਤੇ ਕਹਿੰਦੇ ਮੰਮੀ ਲੈ ਜਾ। ਜੋ ਉੱਧਰ ਮਨਸੂਰੀ ਲੈ ਜਾਓ ਮਨਸੂਰੀ ਕਮਾ ਕੇ ਲਿਆਏ ਆ ਬੱਚਿਆਂ ਨੂੰ।
ਅੱਛਾ ਅੱਛਾ, ਬਸ ਉਹੀ ਆ ਨਾ ਬੱਚੇ ਛੁੱਟੀਆਂ ਚ ਹੀ ਜਾ ਸਕਦੇ ਨੇ ਜਿਵੇਂ ਜਿਵੇਂ ਦੇਖੋ ਪੜ੍ਹਾਈ ਵੱਧਦੀ ਜਾਂਦੀ ਐ ਨਾ। ਤੇ ਬੱਚਿਆਂ ਦਾ ਘੁੰਮਣਾ ਫਿਰਨਾ ਵੀ ਘੱਟ ਹੋ ਜਾਂਦਾ ਬਸ ਇਹੀ ਟਾਈਮ ਐ ਜਿਹੜਾ ਘੁੰਮ ਲੈਂਦੇ ਨੇ ਵਿਚਾਰੇ
ਹਾਂਜੀ, ਲੇਕਿਨ ਘੁੰਮਣ ਵੀ ਅਸੀਂ ਗਏ ਹਾਂ ਨਾ ਇੰਨੀ ਗਰਮੀ ਆ ਨਾ ਵੀ ਬਾਹਰ ਜਾਣ ਦਾ ਵੀ ਹਾਲ ਨਹੀਂ ਹੈਗਾ।
ਨਹੀਂ, ਉਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਐ ਬਟਈ ਹੈ ਨਾ ਕਿ ਬੱਚਿਆਂ ਦਾ ਦਿਲ ਰੱਖਣਾ ਪੈਂਦਾ ਹੈ ਕਿ ਚਲੋ ਤੁ ਨੂੰ ਵੀ ਘੁੰਮਾ ਲਈਏ ਚਲੋ ਦੋ ਦਿਨ ਸਹੀ ਚਲੋ ਆ ਸਾਡੀ ਵੀ ਹੋ ਜਾਂਦੀ ਐ ਏਸੇ ਨਾਲ ਤੇ ਨਾਲ ਬੱਚਿਆਂ ਦੀ ਵੀ ਹੋ ਜਾਂਦੀ ਐ। ਚੱਲ ਸਿਰਫ ਫਰਕ ਕਿੰਨਾ ਹੁੰਦਾ। ਹਨਾ।
ਘੁਮਾ ਕੇ ਲਿਆਏ ਆ ਬੱਚੇ ਖੁਸ਼ ਨੇ। ਹੁਣ ਬਸ ਆਪਣੇ ਪ੍ਰੋਜੈਕਟ ਤਿਆਰ ਕਰਦੇ ਪਏ ਨੇ ਸਕੂਲ ਦੇ
ਬਸ, ਹਾਂ, ਬਸ ਉਹੀ ਨਾ ਮੈਂ ਵੀ ਗਈ ਸੀ। ਲੈ ਕੇ ਬਸ ਅਸੀਂ ਤੇ ਨਾਨੀ ਹਾਊਸ ਚ ਘੁਮਾ ਕੇ ਲਿਆਈ ਹਾਂ। ਉਹਨਾਂ ਨੂੰ ਤੇ ਬਸ ਆ ਕੇ ਉਹਨਾ ਪ੍ਰੋਜੈਕਟਸ ਦੇ ਨਾਲ ਲੱਗੇ ਹੋਏ ਨੇ। ਆਪਣੇ ਹੋਲੀਡੇਜ਼ ਹੋਮਵਰਕ ਹੁਣ ਪੂਰੇ ਕਰ ਰਹੇ ਨੇ। ਬੱਚੇ ਉਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ।
ਨਹੀਂ ਕਰਦੇ ਬੱਚੇ-
ਬਸ ਅੱਛਾ, ਫੇਰ ਉਧਰ ਮਤਲਬ ਬਾਹਰ ਲੈ ਜਾਣਾ। ਫੇਰ ਤੁਹਾਡੀ ਮਤਲਬ ਮੇਰੇ ਤੇ ਇਹ ਹੁੰਦਾ। ਕਿ ਮੇਰੇ ਮਮਾ ਕਹਿਣਗੇ। ਕਿ ਨਹੀਂ ਤੂੰ ਰਹਿਣ ਦੇ ਨਾ ਛੁੱਟੀਆਂ ਨੇ ਕੋਈ ਗੱਲ ਨੀ ਹੋ ਜਾਏਗਾ ਕੰਮ ਤੇ ਪਿੱਛੇ ਪਈ ਹੋਈ ਹੈ। ਉਹਨਾਂ ਦੇ ਉਹ ਇਨ ਚ ਕਹਿੰਦੇ ਨੇ। ਕਹਿੰਦੇ ਨੇ ਆਰਾਮ ਨਾਲ ਕਰ ਤੰਗ ਨਾਲ ਇੇ ਛੱਟੀਆਂ ਮਨਾਉਣ ਆਉਣ ਆਏ ਨੇ ਨਾ ਤੇ ਛੁੱਟੀਆਂ ਮਨਾਉਣ ਗੇ।
ਹਾਂਜੀ। ਮੰਮੀ ਆਪ, ਹਾਂਜੀ। ਮੇਰੀ ਮੰਮੀ ਵੀ ਇਓ ਕਹਿੰਦੇ ਨੇ। ਕਹਿੰਦੇ ਬੱਚੇ ਦਾ ਕੰਮ ਨਾ ਲੈ ਕੇ ਆਇਆ ਕਰੋ। ਤੁਸੀਂ ਘੁੰਮਣ ਆਉਂਦੇ ਹੋ। ਤੇ ਕੰਮ ਕਿਉਂ ਤੁਸੀਂ ਕਰਵਾ ਕੇ ਆਇਆ। ਈ ਆ ਤੇ ਜਾ ਕੇ
ਮੇਰੀ ਮੰਮੀ ਦੇ ਵੀ ਸੇਮ ਇਹੀ ਮਤਲਬ ਵਰਡਿੰਗ ਹੁੰਦੀ ਹੈ। ਕਿ ਯ ਤੇ ਤੂੰ ਕਰਵਾ ਕੇ ਆਇਆ ਕਰ ਯਾ ਲੈ ਕੇ ਨਹੀਂ ਆਇਆ ਕਰ। ਕੰਮ ਨੂੰ ਨਾ ਲਿਆਇਆ ਕਰ ਏਧਰ। ਕਿਉਂਕਿ ਬੱਚੇ ਇੰਜੋਏ ਕਰਨ ਆਉਂਦੇ ਨੇ ਉਹਨ ਨੂੰ ਇੰਜੋਏ ਕਰਨ ਦਿੱਤਾ।
ਹਾਂਜੀ। ਨਾਨੀ ਘਰ ਗਏ ਬੱਚੇ, ਬਸ ਨਾਨੀ ਘਰ ਗਏ ਬੱਚੇ। ਤੇ ਸਵਿਮਿੰਗ ਕਰ ਲਈ ਬੱਚਿਆਂ ਨੇ। ਪੂਲ ਪਾਲਟੀ ਕਰ ਲਈ ਬੱਚਿਆਂ ਨੇ। ਉਹ ਦਿਨ ਪੂਰਾ ਨਿਕਲ ਗਿਆ। ਦੂਸਰਾ ਦਿਨ ਮੰਮੀ ਗੁੜਗਾਵਾਂ ਘੁੰਮਾ ਲਿਆ।
ਅੱਛਾ। ਨਹੀਂ ਫਿਰ ਇਹੀ ਹੈ। ਇਹ ਦੇਖੋ ਹੁਣ ਵੈਸੇ ਵੀ ਕੁ ਤੁਸੀਂ ਵਾਟਰ ਪਾਰਕ ਹੀ ਚਲੇ ਜਾਓ। ਅੱਛਾ। ਪਤਾ ਕੀ ਹੈ ਵਾਟਰ ਪਾਰਕ ਜਾ ਕੇ ਇਸ ਟਾਈ ਕੋਈ ਫਾਇਦਾ ਨੀ। ਕਿਉਂਕਿ ਇੰਨੀ ਮਤਲਬ ਦੇਖੋ ਇੰਨੀ ਗਰਮੀ ਪੈ ਰਹੀ ਹੈ। ਬਾਹਰ ਨਿਕਲਣ ਨੂੰ ਦਿਲ ਨਹੀ ਕਰਦਾ ਪਿਆ। ਹਨਾ। ਔਰ ਜ ਤੁਸੀਂ ਬੱਚਿਆਂ ਨੂੰ ਵਾਟਰ ਪਾਰਕ ਲੈ ਕੇ ਜਾਂਦੇ ਹੋ। ਉਹਨਾਂ ਨੇ ਅੱਜਕੱਲ੍ਹ ਨੂੰ ਵਾਟਰ ਵੀ ਜਿਵੇਂ ਉੱਥੇ ਸਵੀਮਿੰਗ ਪੂਲ ਜੋ ਵੀ ਦੇ ਪੂਲ ਵਗੈਰਾ ਬੰਣੇ ਹੁੰਦੇ ਨੇ ਉਹ ਕਿਹੜਾ ਪਾਣੀ ਸਾਫ਼ ਹੁੰਦਾ। ਹਾਂ, ਉਹੀ ਨਾ ਬੱਚੇ ਦੇਖੋ, ਜਾ ਕੇ ਉਹੀ ਉਹ ਫਿਰ ਗਰਮੀ ਚ ਜਾ ਕੇ ਨਹਾਉਂਦੇ ਨੇ। ਫੇਰ ਉਹਨਾਂ ਨੂੰ ਸਰਦ ਗਰਮ ਹੋ ਜਾਂਦੀ ਹੈ। ਸੋ ਚੀਜ਼ਾਂ ਨੇ ਮੈਂ ਇਸ ਕਰਕੇ ਨਾ, ਇਸ ਵਾਰੀ ਤੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਨਹੀਂ ਗਈ। ਟਰਾਰਕ ਵਗੈਰਾ ਬਿਲਕੁਲ ਨੀ ਲੈ ਕੇ ਗਈ। ਤੇ ਅਸੀਂ ਕੀ ਕੀਤਾ। ਅਸੀਂ ਆਪਣੇ ਘਰ ਹੀ ਨਾ ਜੋ ਅੱਜਕਲ ਪਤਾ ਹੈ ਕਿ ਆਉਂਦੇ ਨੇ, ਮਤਲਬ ਕਿ ਰੇਡੀਮੇਡ ਸਟੂ ਸਮ ਹੁੰਦਾ ਨਾ ਜਿਹੜਾ ਸਵਿਮਿੰਗ ਪੂਲ ਟਇਪ ਬਣੇ ਹੁੰਦਾ। ਨੇ ਤੇ ਮੈਂ ਬੱਚਿਆਂ ਨੂੰ ਉੱਥੇ ਘਰ ਚ ਲਿਆ। ਪੂਰਾ ਉਹਨਾ ਚ ਪਾਣੀ ਪਾਕੇ ਮੈਂ ਕਿਹਾ, ਹੁਣ ਇੱਥੇ ਬਹਿ ਕੇ ਜਿੰਨਾ ਮਰਜੀ ਨਾਓ। ਦੇਖੋ, ਸਾਫ਼- ਸੁਥਰਾ ਹਾਂ। ਇਹਦੇ ਚ ਇੰਜੋਏ ਕਰੋ। ਹਾਂ। ਇਹਦੇ ਚ ਇੰਜੋਏ। ਕਰੋ ਚ ਰੋਜ਼ ਮਤਲਬ ਤੁਸੀਂ ਇਹਦੇ ਚ ਨਹਾਓ ਮਤਲਬ ਮਸਤੀ ਮਾਰੋ, ਜੋ ਮਰਜ਼ੀ ਕਰੋ। ਮੈ ਕਿਹਾ, ਮੈਂ ਤੁਹਾਨੂੰ ਵਾਟਰ ਪਾਰਕ ਲਈ ਲੈ ਕੇ ਜਾਵਾਂਗੀ। ਨਾਲੇ ਫਿਰ ਤੁਹਾਨੂੰ ਪਤਾ ਸਲਾਈਡ ਲੈਂਦੇ ਨੇ ਬੱਚੇ ਉਹ ਵੀ ਡਰ ਲੱਗਦਾ ਹੈ। ਸਲਾਈਡ ਵੀ ਇੰਨੇ ਮਤਲਬ ਉਹ ਹੁੰਦੇ ਨੇ ਟੇੜੇ ਮੇੜੇਿ ਹੁੰਦੇ ਨੇ ਜਿੱਗ- ਜਗ ਵਰਗੇ ਹੁੰਦੇ ਨੇ, ਤੇ ਮੈਨੂੰ ਤਾਂ ਡਰ ਲੱਗਦਾ ਹੈਗਾ। ਇਸ ਕਰਕੇ ਮੈਂ ਤਾਂ ਲੈ ਕੇ ਵੇ ਜਾਂਦੀ ਵਾਟਰ ਪਾਰਕ ਨਾ।
ਮੇਰੀ ਮੰਮੀ ਨੇ ਵੀ ਨਾ ਉਹਨਾਂ ਨੇ ਆਪਣੇ ਘਰ ਹੀ ਬਣਾਇਆ ਦਾ। ਹਾਂਜੀ। ਘਰ ਹੀ ਬਣਾਏ ਦਾ ਤੇ ਬੱਚੇ ਜਦੋਂ ਨ ਨਾਉਂਦੇ ਨਾ ਬਾਹਰ ਦੇ ਵੀ ਬੱਚੇ ਆ ਜਾਂਦੇ ਨੇ। ਉਹ ਨਹਾ ਲੈਂਦੇ ਨੇ ਬੱਚੇ। ਤੇ ਫੇਰ ਸਾਡੇ ਬ ਬੱਚੇ ਦੇ ਨਹਾਉਂਦੇ ਨਹੀਂ। ਮੰਮੀ ਗੰਦਾ ਪਾਣੀ ਹੈ। ਫਿਰ ਬੱਚੇ ਕੀ ਕਰਦੇ ਨੇ ਮਿਲ ਕੇ ਨਾ ਸਾਫ਼ ਕਰ ਲੈਂਦੇ ਨੇ।
ਹਾਂ, ਬਸ ਇਹੀ ਆ ਨਾ ਫੇਰ ਅਗਰ ਤੁਸੀਂ ਇੰਜੋਏ ਕਰਨਾ ਤਾਂ ਕਲੀਨਿੰਗ ਵੀ ਕਰੋ। ਹਮ।
ਸਾਫ਼ ਕਰ ਦਿੰ ਨੇ ਬੱਚੇ ਫਿਰ ਸਾਰੇ ਮਿਲ ਕੇ ਨਾ ਲੈਂਦੇ ਨੇ, ਦੋ ਦਿਨ, ਤਿੰਨ ਦਿਨ ਰਹਿਣਗੇ। ਅਤੇ ਨਾਲ ਲੈਣਗੇ। ਫਿਰ ਨਾਨੀ ਖੁੱਦ ਹੀ ਕਹੇਗੀ ਬੱਚਿਆਂ ਦੀ ਆਏ ਓ ਬੱਚੇ ਨਾਂ ਤੇ ਲਵੋ।। ਮਜ਼ੇ ਤੇ ਲੈ ਕੇ ਜਾਇਆ ਕਰੋ।
ਹਾਂ, ਇਹੀ ਹੁੰਦਾ ਬਸ ਉਹੀ ਨਾ ਇੱਕ ਅਸੀਂ ਉੱਧਰ ਜਾਣੇ ਆ ਮੇਰੇ ਬ੍ਰਦਰ ਦੇ ਨਾ ਫਰੈਂਡ ਦਾ ਫਾਰਮ ਹਾਊਸ ਹੈਗਾ। ਨਹੀਂ, ਵੈਸੇ ਉਹਨਾਂ ਹਾਂ ਉਹਨੇ। ਫਾਰਮ ਹਾਊਸ ਬਣਾਇਆ ਹੋਇਆ ਨਾ ਤੇ ਉਧਰ ਜਿਵੇਂ ਉਹਨੇ ਆਪਣਾ ਮਤਲਬ ਮੇ ਮਤਲਬ ਉ ਰੱਖਿਆ ਐ ਕੁਕ ਰੱਖਿਆ ਐ ਜਿਵੇਂ ਕੀ ਸਮਝ ਲਓ ਗਾਰਡ ਹੀ ਹੈਗਾ ਉੱਥੇ ਦਾ ਨਾਂ ਤੇ ਉਹ ਕੁਕਿੰਗ ਵੀ ਕਰਦਾ। ਤੇ ਅਸੀਂ ਇੱਕ ਦਿਨ ਬਸ ਉਹਦੇ ਘਰ ਮਤਲਬ ਉਹਦੇ ਫਾਰਮ ਹਾਊਸ ਤੇ ਗਏ ਸੀਗੇ ਤੇ ਉੱਥੇ ਉਹਨਾਂ ਨੇ ਛੋਟਾ ਜਿਹਾ ਸਵੀਮਿੰਗ ਪੂਲ ਬਣਾਇਆ ਹੋਇਆ ਏ, ਮਤਲਬ ਇਨਾ ਵੱਡਾ ਵੀ ਨੀ ਕਹਿ ਸਕਦੇ ਮਤਲਬ ਅਕੋਡਿੰਗ ਟੂ ਫਾਰਮ ਹਾਊਸ ਉਨੇ ਬਣਾਇਆ ਹੋਇਆ ਸਾਇਡ ਤੇ। ਤੇ ਫੇਰ ਅਸੀਂ ਸਾਰੇ ਮਤਲਬ ਮੇਰੇ ਬ੍ਰਦਰ ਦੇ ਵੀ ਬੱਚਿਆਂ ਨੇ ਤੇ ਮੇਰੇ ਬੱਚਿਆਂ ਨੇ ਉੱਥੇ ਇੰਜੋਏ ਕੀਤਾ ਬਸ। ਹੁਣ ਉੱਥੇ ਅਸੀਂ ਸਵੇਰੇ ਗਈ ਤੇ ਸ਼ਾਮੀ ਵਾਪਿਸ ਆਏ ਪੂਰਾ ਦਿਨ ਅਸੀਂ ਵੀ ਉਸ ਪੂਲ ਚ ਅਸੀਂ ਵੀ ਨਹਾਏ ਮਤਲਬ ਪੂਰਾ ਇੰਜੋਏ ਕੀਤਾ ਸੀ ਅਸੀਂ ਵੀ ਉੱਧਰ।
ਹੁਣ ਸਾਡਾ ਵੀ ਨਵਾ ਨ ਸਾਡਾ ਬਣਦਾ ਪਿਆ ਮਕਾਨ ਹੁਣ ਮੈਂ ਇਹਨਾਂ ਨੂੰ ਕਹਿ ਰਹੀ ਸੀ ਸਵਿਮਿੰਗ ਪੂਲ ਬਣਾ ਲਓ। ਕਹਿੰਦੇ ਹੁਣ ਰੇਡੀਮੇਡ ਹੀ ਰੱਖ ਲਾਂਗੇ।
ਅੱਛਾ,
ਬੱਚੇ ਕਹਿ ਰਹੇ ਨੇ ਪਾਪਾ ਤੁਸੀਂ ਬਣਾਇਆ ਨੀ ਕਹਿੰਦਾ ਹੁਣ ਬਣਾ ਬਣਾਈ ਲੈਣਾ ਉਹ ਕਹਿੰਦੇ ਨੇ ਵੀ ਛੱਤ ਦੇ ਉੱਪਰ ਬਣਾ ਲਾਂਗੇ।
ਅੱਛਾ, ਹਾਂ, ਅੱਜ ਕੱਲ੍ਹ ਤਾਂ ਟੈਰਿਸ ਤੇ ਵੀ ਬੜਾ ਇਹਦਾ ਟਰੈਂਡ ਹੈਗਾ ਲੋਕੀ ਬਣਾ ਵੀ ਰਹੇ ਨੇ ਅੱਜ ਕੱਲ ਦੇਖੋ ਪਰ, ਟੈਰਿਸ ਵਿੱਚ ਦੇਖੋ ਕਿਵੇਂ, ਕਿੰਨੇ ਸੋਹਣੇ--ਸੋਹਣੇ ਤਰੀਕੇ ਨਾਲ, ਸਜਾਏ ਜਾਂਦੇ ਨੇ।
ਬਹੁਤ ਸੋਹਣੇ, ਦੇਖਦੇ ਆ ਨਾ ਬੱਚੇ, ਕਹਿੰਦੇ ਮੰਮੀ, ਐਸਾ ਕਰਾਂਗੇ ਐਸਾ ਕਰਾਂਗੇ।
ਹਾਂ, ਪਤਾ ਨਾ ਸੱਚੀ, ਬੜਾ ਅੱਛਾ, ਲੱਗਦਾ ਹੈ ਹੈਗਾ--ਤਲਬ ਉੱਪਰ ਸਾਰੇ ਮਤਲਬ ਪਲਾਂਟਸ ਲਗਾ ਦੋ ਸਾਈਡਾਂ ਤੇ ਅੱਛਾ ਅੱਜ ਕੱਲ ਤੇ ਝੂਲੇ, ਜਿਵੇਂ ਹੁਣ ਤੁਹਾਨੁੰ ਪਤਾ ਹੀ ਹੈਗਾ, ਜਿਹੜੇ ਆਉਂਦੇ ਨੇ ਰੈਡੀਮੇਡੇ ਵਾਲੇ, ਜਿਹੜੇ
ਹਾਂਜੀ--ਹਾਂਜੀ।
ਨਾਲੇ ਤੁਸੀਂ, ਸਿਟਿੰਗ ਪ੍ਰੋਗਰਾਮ ਕਰ ਦੋ। ਪਰ, ਮਤਲਬ ਜਿਵੇਂ ਸ਼ੈੱਡ ਪਾ ਕੇ ਸੀਟਿੰਗ ਦਾ ਵੀ ਚਲਦਾ ਹੈਗਾ, ਏ ਮਤਲਬ ਬਹੁਤ ਅੱਛੇ ਅੱਛੇ ਅਜਕਲ ਤੇ ਟੈਰੀਸ, ਤੇ ਬਹੁਤ ਸਚੀ ਮੈਂ ਦੇਖਿਆ, ਟਰੈਂਡ ਬਹੁਤ ਆ ਗਿਆ ਏ, ਨਹੀਂ ਸੋ ਸਹੀ ਕਹਿ ਰਿਹਾ, ਤੁਹਾਡਾ ਬੇਟਾ ਅਗਰ ਕਹਿ ਰਿਹਾ ਨਾ ਤੇ, ਤੁਸੀਂ ਆਪਣੇ ਟੈਰਿਸ ਤੇ,, ਬਣਵਾਓ ਹੂੰ ਕਿੳਕੀ ਨਾ, ਟੈਰਿਸ ਤੇ ਇਹੀ ਦੇਖੋ ਟੈਰਿਸ ਤੇ ਹੀ ਬਣ ਸਕਦਾ ਹੁਣ ਥੱਲੇ ਤੁਸੀਂ ਆਪਣੀ ਕਿੱਥੇ ਨਈ ਬਣਵਾ ਸਕਦੇ ਬੈਕ ਯਾਰਡ ਤੇ ਬਣਵਾ ਸਕਦੇ ਹੋ। ਣ ਆਪਰ ਆ ਬਣਵਾ ਸਕਦੇ ਹੋ, ਹੈਨਾ ਹਾਂ ਯਾਂ ਤੇ ਫਿਰ ਟੈਰਿਸ ਤੇ ਹੀ ਬੰ
ਟੈਰਿਸ, ਤੇ ਹੀ ਬਣਾਵਾਂਗੇ, ਬੱਚੇ ਕਹਿ ਰਹੇ ਨੇ ਪਾਪਾ ਛੋਟਾ ਜਿਹਾ, ਬਾਰ ਬਣਾ ਲਾਂਗੇ ਅੱਛਾ ਲੱਗਦਾ ਏ, ਕੋਈ ਪਾਰਟੀ ਵਗੈਰਾ ਕਰਨੀ, ਬੱਚਿਆਂ ਦਾ ਬਰਡੇ ਬਰਡੇ, ਵਗੈਰਾ ਹੈਗਾ ਉੱਪਰ ਕਰ ਲਓ, ਨਾਲ ਸਵੀਮਿੰਗ, ਨਾਲ ਸਾਈਡ ਚ ਹੋ ਜਾਏ।
ਹਾਂ, ਨਹੀਂ ਅੱਜ ਕੱਲ ਤਾਂ ਸੱਚੀ ਟੀਵੀ, ਲਾ ਨਈ ਦੇਖਣਾ, ਰੀਲਸ ਵੀ ਦੇਖੋ। ਇਹਨਾ ਹੀ ਚ ਆਦੀ ਪਏ ਨੇ ਸਾਈਡ ਤੇ ਉਹਨਾਂ ਦੇ ਮਤਲਬ ਉਹ ਬਣੇ ਹੁੰਦੇ ਨੇ ਕੋਲਡ ਡਰਿੰਕਸ ਵਗੈਰਾ ਲੋ ਜਾਂ ਕੁਛ ਵੀ ਮਤਲਬ ਵੇਸਟ, ਵਗੈਰਾ ਸਭ ਸਾਈਡ ਤੇ ਪਈਆਂ, ਹੁੰਦੀਆਂ ਨੇ। ਤੇ ਪੂਲ, ਬਣਾ ਹੁੰਦਾ ਏ, ਬੱਚੇ ਇੰਜੋਏ ਕਰਦੇ ਹੁੰਦੇ ਨੇ। ਨਾਲੇ ਸ਼ੈੱਡ ਹੁੰਦਾ ਨਾ, ਮਤਲਬ ਸਰਦ ਗਰਮ ਦਾ ਵੀ ਚੱਕਰ ਨੀ ਰਹਿਣਾ
ਹਾਂਜੀ ਹਾਂਜੀ।
ਪਲਾਂਟਸ ਹੁੰਦੇ ਨੇ
ਸੁਜੈਸ਼ਨ ਤੇ, ਬੱਚੇ ਅੱਛਾ ਦਿੰਦੇ ਨੇ, ਪਰ ਦੇਖੋ ਮਕਾਨ ਪਹਿਲੇ ਤੇ ਸੋਚਣਾ ਪੈਂਦਾ, ਕੀ ਕਰੀਏ ਕੀ, ਅੱਜ ਕੱਲ ਮਕਾਨ ਵੀ ਧੀਰੇ ਧੀਰੇ ਬਣਦਾ ਐ
ਹਾਂ, ਨਹੀਂ ਉਹ ਗੱਲ ਸਹੀ ਏ, ਦੇਖੋ ਮੇਰੀ ਇਕ ਗੱਲ ਸੁਣੋ ਹੁਣ, ਅਗਰ ਇੱਕ ਚੀਜ਼ ਬਣਦੀ ਹੈ ਨਾ ਤੇ ਇੱਕ ਵਾਰੀ ਬਣਦੀ ਹੈ। ਹੈਨਾ ਹੁਣ ਤੁਸੀਂ ਬਣਾਓਗੇ ਤਾ, ਪੰਦਰਾਂ ਵੀਹ ਸਾਲ ਭੁੱਲ ਜਾਓ। ਕਿ ਤੁਸੀ ਉਹਦੇ ਚ ਕੁਛ ਰੈਨੋਵੇਟ ਵੀ ਕਰੋਗੇ। ਕਿਉਂਕਿ, ਇੰਨੀ ਹਿੰਮਤ ਨਈ ਹੁੰਦੀ ਏ। ਦੇਖੋ, ਕੋਈ ਵੀ ਇਨਸਾਨ, ਹੋਏਗਾ ਨਾ ਉਹ ਵੀ ਕਹਿਗਾਏ ਯਾਰ ਬਸ, ਮੇਰੀ ਤੇ ਬਸ ਹੋ ਗਈਏ। ਤੇ ਆ ਕੇ ਨਾ ਤੇ ਇਸ ਕਰਕੇ? ਕਿ ਦੇਖੋ, ਜੇਹੜੀ ਚੀਜ਼ ਅਸੀਂ ਸੋਚ ਰਹੇ ਹਾਂ ਨਾ, ਉਹੀ ਸਾਨੂੰ ਕਰ ਲੈਣੀ ਚਾਹੀਦੀ ਹੈ। ਤਾਂ ਕਿ, ਬਈ ਬੰਦੇ ਨੂੰ ਇਹ ਰਹਿੰਦਾ ਕਿ ਯਾਰ, ਫਿਰ ਬਾਅਦ ਵਿੱਚ ਅਸੀ ਇਹ ਸੋਚਦੇ ਆ ਯਾਰ ਬਣਾ ਲੈਂਦੇ ਤੇ ਚੰਗਾ ਹੀ ਹੁੰਦਾ, ਹੁਣ ਤੇ ਚ ਚਲੋ -ਚਲੋ ਤੁਹਾਡੀ ਮਿਸ ਪੱਤੇ, ਵਗੈਰਾ ਲੱਗੇ ਹੋਣਗੇ ਨਾ, ਤੁਹਾਨੂੰ ਈਜ਼ੀ ਹੋ ਜਾਏਗਾ।
ਹਾਂ, ਦੋ ਸਾਲ ਹੋ ਗਏ ਨੇ ਲੱਗੇ ਹੋਏ ਨੇ। ਹਜੇ ਵੀ ਕੰਪਲੀਟ ਨਹੀਂ ਹੋਇਆ।
ਹੈਲੋ।?
ਹਾਂਜੀ।
ਤੁਹਾਡੀ, ਆਵਾਜ਼ ਕੱਟ ਰਹੀ। ਕਿ ਕਹਿ ਰਹੇ ਹੋ?
ਮੈਂ ਕਿਹਾ, ਦੋ ਸਾਲ ਹੋ ਗਏ ਨੇ, ਲੱਗੇ ਹੋਏ ਮਿਸਤਰੀ।
ਹਾਂ ਦੇਖੋ, ਮਿਸਤਰੀ ਵਾੜਨਾ ਬਹੁਤ ਸੌਖਾ ਹੈ। ਬਾਹਰ ਕੱਢ ਬਹੁਤ ਔਖਾ ਹੈ। ਮੈਂ ਅਸੀ ਖੁਦ ਆਪਣਾ ਰੈਨੋਵੇਟ ਕਰਾਯਾ ਸੀ ਨਾ ਸਿਰਫ ਰੈਨੋਵੇਟ ਕਰਾਯਾ ਸੀ, ਤੇ ਸਾਨੂੰ ਉਹਦੇ ਚ ਵੀ ਨਾ ਡੇਢ ਸਾਲ, ਲੱਗ ਗਿਆ ਸੀ।
ਰੈਨੋਵੇਟ, ਕਰਨੀ ਸੀ ਸਾਡੇ ਮਕਾਨ ਨੂੰ, ਮਤਲਬ ਟਾਈਮ ਤੇ ਲੱਗਦਾ ਦੇਖੋ। ਕਿਉਂਕਿ ਦੇਖੋ ਇੱਕ ਨਾ ਬਹਿ ਕੇ ਕਰਾਉਦਾ ਤੇ। ਬਹੁਤ ਮੁਸ਼ਕਿਲ ਹੈ ਅਸੀ ਤੇ ਬਹਿ ਕੇ ਕਰਾਇਆ ਸੀ। ਮਤਲਬ ਘਰ ਏਚ ਹੀ ਬਹਿ ਕੇ ਅਸੀਂ ਰੈਨੋਵੇਸ਼ਨ ਕਰਾਈ ਸੀ ਸਾਰੀ। ਔਖਾ ਹੋ ਜਾਂਦਾ ਥੋੜਾ।
ਹੋਰ ਪਹਿਲੇ ਪਾਪਾ ਚਲੇ ਜਾਂਦੇ ਸੀ। ਹੁਣ ਪਾਪਾ ਵੀ ਥੋੜੇ ਢਿੱਲੇ ਰਹਿੰਦੇ ਨੇ ਨਜ਼ਰ। ਵਗੈਰਾ ਤੋਂ ਕੱਟ ਹੀ ਨਜ਼ਰ ਆਉਂਦਾ ਤੇ ਫੇਰ ਅਸੀਂ ਹੁਣ ਭੇਜਦੇ ਨੀ ਤੇ ਮਿਸਤਰੀ। ਵੀ ਹੁਣ ਫਾਇਦਾ ਚੁੱਕਦੇ ਨੇ ਦੇਖੋ।
ਉਹ ਤੇ ਹੈ ਇ ਹੈ ਹਮ ਸਹੀ ਕਹਿ ਰਹੇ ਹੋ।
ਦੋ ਸਾਲ ਹੋ ਗਏ ਨੇ। ਹਜੇ ਵੀ ਸਾਨੂੰ ਇੱਕ ਸਾਲ ਹੋਰ ਲੱਗੇਗਾ।
ਅੱਛਾ, ਹਾਲੇ ਲੱਗ ਜਾਏਗਾ। ਮਤਲਬ ਕਿ ਸਿੰਗਲ ਸਟੋਰੀ ਬਣਵਾ ਰਹੇ ਹੋ ਕਿ ਡਬਲ ਸ।
ਡਬਲ ਸਟੋਰੀ ਉਪਰ- ਨੀਚੇ।
ਅੱਛਾ, ਤਾਂ ਹੀ ਮਤਲਬ ਟਾਈਮ ਲੱਗ ਰਿਹਾ ਨਾ। ਅਗਰ ਸਿੰਗਲ ਸਟੋਰੀ ਹੁੰਦਾ ਤੇ ਫਿਰ ਬਣ ਜਾਂਦਾ ਹੁਣ ਤੱਕ।
ਨਾਲੇ ਪਤਾ ਕੀ ਗੱਲ ਏ ਸ ਸਮਤਲਬ ਹੁਣ ਇਹਨਾਂ ਨੂੰ ਹੁਣ ਚੀਜ਼ ਵੀ ਮਤਲਬ। ਅੱਛੀ ਚਾਹੀਦੀ ਹੁਣ ਅਲਗ- ਅਲੱਗ ਸ਼ਹਿਰ ਚ ਹੁਣ ਜੈਸੇ ਰਾਜਸਥਾਨ ਤੋਂ ਪੱਥਰ ਲੈ ਕੇ ਆ ਗਏ।
ਅੱਛਾ ਜੀ ਹਮ ਹਮ।
ਗ੍ਰੇਨਾਈਟ ਪ ਰਾਜਸਥਾਨ ਦਾ ਹੋ ਗਿਆ।
ਅੱਛਾ, ਮਤਲਬ ਅੱਛਾ ਦੇਖੋ ਹੁਣ ਚੀਜ਼। ਅਗਰ ਵਧੀਆ ਲਗਵਾਓਗੇ ਤੇ ਫਿਰ ਬੰਦਾ ਸੋਚ ਕੇ ਔਰ ਅੱਛੀ ਤਰ੍ਹਾਂ ਸਰਚ ਕਰਕੇ ਹੀ ਲੈਂਦਾ ਨਾ ਕੋਈ ਚੀਜ਼ ਤੇ।
ਹਾਂਜੀ- ਹਾਂਜੀ।
ਨਹੀਂ ਠੀਕ ਹੈ, ਵਧੀਆ ਹੈ ਔਰ ਨਾਲੇ ਸਭ -ਸਭ ਤੋਂ ਵੱਡੀ ਗੱਲ ਹੁੰਦੀ ਹੈ ਮੇਰੇ। ਦਿਮਾਗ ਚ ਸਿਰਫ ਇੱਕ ਗੱਲ ਹੈਗੀ ਕਿ ਮਕਾਨ ਇੱਕ ਵਾਰੀ ਬਣਦੈ ਆਪਣੀ ਪਸੰਦ ਦਾ। ਤੁਸੀਂ ਉਹਦੇ ਚ ਬਾਰ- ਬਾਰ ਦੇਖੋ ਐਡ ਓਨ ਨਹੀਂ ਕਰ ਸਕਦੇ ਹੋ। ਤੇ ਇੱਕ ਵਾਰੀ ਬੰਦਾ ਸੋਚ ਕੇ। ਚੱਲਦਾ ਨਾ ਕਿ ਮੈਂ ਅੱਛਾ ਲਗਾਨੈ, ਅੱਛਾ ਮਤਲਬ ਕਰਨੈ ਆਪਣੇ ਘਰ ਦੇ ਅੰਦਰ ਸਭ ਕੁਛ ਅੱਛਾ ਲਗਾਨੈ। ਅੱਛੀ ਚੀਜ਼ ਵਰਤਣੀ ਹੈ ਤੇ ਉਹ ਬੰਦੇ ਨੂੰ ਟਾਈਮ ਲੱਗਦਾ ਮਕਾਨ ਬਣਾਣ ਚ। ਸਪਨਾ ਹਾਂਜੀ।
ਹੁਣ ਅਸੀਂ ਚੋਖਟਾਂ ਵੀ ਜੇੜੀ ਲਗਾਉਂਦੇ ਜੇੜੀ ਲੱਕੜੀ ਦੀ ਲਗਾਦੇ ਨਾ ਜਿਸ ਤਰ੍ਹਾਂ। ਅਸੀਂ ਲੱਕੜੀ ਦੀ ਨਹੀਂ ਲਗਾਈ।
ਅੱਛਾ ਉਹ ਕਿਵੇਂ ਮਤਲਮ।
ਪੱਥਰ ਦੀ ਲਗਾਈਏ।
ਉਹ ਕਿਸ ਕਰਕੇ?
ਮਤਲਬ। ਅੱਛੀ ਪੱਕੀ ਚੀਜ਼ ਬਣ ਗਈ ਹੈ। ਹਾਂ, ਟਰੈਂਡ ਚ ਹੀ ਹੈਗੀ ਆ। ਅੱਜ ਕੱਲ ਉਹੀ। ਚੱਲਦੀ ਪਈ ਹੈ। ਲੱਕੜ ਤੇ ਝੌਖਟ ਲਗਦੀ ਹੀ ਨ ਅਜ ਕੱਲ੍ਹ।
ਹਾਂ। ਨਾਲੇ ਪਤਾ ਕਿ ਹੈ! ਅੱਜ ਕੱਲ੍ਹ ਦੀਮਕਾਂ ਬਹੁਤ ਲੱਗ ਜਾਂਦੀ ਹੈ। ਸਾਡੇ ਇੱਧਰ ਸਾਈਡ ਨਾ ਦੀਮਕ ਬਹੁਤ ਹੈ। ਬਹੁਤ ਦਿਮਾਗ। ਸਹੀ ਕੀਤਾ। ਅਗਰ ਤੁਸੀਂ ਉਹਨੂੰ! ਗ੍ਰੇਨਾਈਡ, ਮਤਲਬ ਜੋ ਪੱਥਰ ਯੂਜ ਕਰ ਰਹੇ ਹੋ ਨਾ। ਟੋਕਟਾਂ ਤੇ, ਉਹ ਵਧੀਆ ਗੱਲ ਹੈ।
ਹਮ। ਸਾਗਵਾਨ ਦੀ ਲੱਕੜੀ ਵੀ ਜ। ਦੇਖੋ ਕਦੋਂ ਤਿਕੜ ਚੱਲੇਗੀ? ਆਖਿਰ ਕੁਛ ਨਾ ਕੁਛ ਤਾਂ ਹੋ ਹੀ ਜਾਂਦਾ ਉਹਨਾਂ ਨੂੰ ਵੀ। ਲੱਕੜੀਆਂ ਨੂੰ ਵੀ।
ਹਾਂ। ਬਿਲਕੁਲ, ਉਹ ਤੇ ਹੈ ਹੀ ਹੈ। ਮਤਲਬ ਉਹ ਦੇਖੋ ਦਿਮਕ ਚਾਹੇ ਜਿੱਥੇ ਮਰਜੀ। ਹੋਏਗੀ। ਉਹ ਲੱਕੜੀ ਖਾਏਗੀ ਖਾਏਗੀ। ਚਾਹੇ ਉਹ ਸਾਂਗਵਾਂ ਦੀ ਲੱਕੜ ਹੋਵੇ। ਚਾਹੇ ਉਹ ਸਿੰਪਲ ਲੱਕੜ ਹੋਵੇ। ਮਤਲਬ ਓਹਨੇ, ਮਤਲਬ ਡੀਮਕ ਦਾ ਤੇ ਕੰਮ ਹੀ ਹੁੰਦਾ ਹੈ। ਇਹ ਚੀਜ਼ ਹੋ ਜਾਂਦੀ ਹੈ। ਕੋਈ ਨੀ। ਫੇਰ ਬਣਾਦੇ ਆ ਪ੍ਰੋਗਰਾਮ ਤੁਹਾਡਾ ਨਵਾਂ ਮਕਾਨ ਦੇਖਣ ਆਵਾਂਗੀ ਮੈਂ। ਠੀਕ ਹੈ ਜੇ। ਹਾਂ ਹਾਂ! ਨਹੀਂ ਨਹੀਂ! ਬਿਲਕੁਲ ਆਵਾਂਗੇ। ਮੈਂ ਵੈਸੇ ਦੇਖਣ ਆਵਾਂਗੀ। ਕਿ ਤੁਸੀਂ ਐਡ ਕਰ ਰਹੇ ਹੋ। ਕੀ ਪਤਾ ਮੈਨੂੰ ਜਰੂਰਤ ਪਈ ਜਾਵੇ ਇਨ। ਮੈਨੂੰ ਕੋਈ ਆਈਡੀਆ ਮਿਲ ਜਾ ਤੁਹਾਡੇ ਤੋਂ। ਹੈਨਾ ਹਾਂ! ਚਲੋ ਠੀਕ। ਓਕੇ ਜੀ, ਓਕੇ ਜੀ!
ਓਕੇ ਜੀ। ਸਤਿ ਸ਼੍ਰੀ ਅਕਾਲ।